ਹੈਲੋ। ਹਾਂਜੀ ਸਤਿ ਸ੍ਰੀ ਅਕਾਲ।
ਕੀ ਹਾਲ ਚਾਲ ਐ ਵੀਰ ਜੀ?
ਵਧੀਆ, ਤੁਸੀਂ ਦੱਸੋ?
ਸਭ ਵਧੀਆ ਵੀਰੇ, ਹੋਰ ਕੀ ਕਰ ਰਿਆ ਅੱਜ ਕੱਲ?
ਬਸ ਕੁੱਛ ਨੀ ਵੇਹਲੇ, ਪੜ੍ਹਾਈ ਕਰਨੀ ਏ ਅੱਗੇ ਬਸ ਕੋਲੇਜ ਜਾਮ
ਅੱਛਾ ਜੀ, ਮੈਂ ਵੀ ਥੋੜਾ ਵੇਹਲਾ ਬੈਠਾ ਸੀ ਮੈਂ ਕਿਹਾ ਚੱਲ ਕਿਸੇ ਵੀਰ ਨਾਲ ਗੱਲ ਕਰ ਲੀ
ਮੈਂ ਓਹੀ ਸੋਚ ਰਿਹਾ ਸੀ ਅੱਜ ਪਤਾ ਨੀ ਯਾਰ ਸਪਨੇ ਬੜੇ ਮਾੜੇ-ਮਾੜੇ ਆਂਦੇ ਨੇ ਲੋਕਾਂ ਨੂੰ ਤੁਹਾਨੂੰ ਤੁਹਾਨੂੰ ਆਇਆ ਕਦੇ ਕੋਈ ਐਵੇਂ ਜਾ ਸਪਨਾ?
ਸਾਨੂੰ ਵੀ ਬੜੇ ਸੁਪਨੇ ਆਏ ਨੇ ਮਾੜੇ।
ਦੱਸੋ ਫਿਰ ਕਿਸੇ ਦੇ ਅਪਣੇ ਬਾਰੇ ਅਪਣੇ ਦੇ ਨਾਲ ਵਧੀਆ ਲੱਗਿਆ ਹੋਇਆ, ਫਿਰ ਤੁਹਾਨੂੰ ਅਲੱਗ ਜਿਹਾ ਲੱਗਿਆ ਹੋਇਆ ਥੋੜ੍ਹਾ ਜਿਹਾ।
ਅਲਗ ਸੁਪਨੇ ਤੇ ਬੜੇ ਲੀਤੇ ਦੇ ਨੇ। ਇੱਕ ਵਾਰੀ ਸਪਣਾ ਆਇਆ ਸੀ ਕੀ ਮੈਂ ਕ੍ਰਿਕਟ ਖੇਡਦੇ ਪਿਆ ਅਸੀ, ਇੱਕ ਬੋਲ ਚ ਛੇ ਰਨ ਚਾਹੀਦੇ ਨੇ ਅੱਛਾ, ਤੇ ਇੱਕ ਬੋਲ ਤੇ ਛੇ ਰਨ ਮਾਰੇ ਮੈ ਇਕ ਬੋਲ ਤੇ ਛੇ ਮਾਰਨ ਲੱਗੇ ਨੀ ਚੌਕਾ ਲੱਗ ਗਿਆ, ਬੋਡਰੀ ਤੇ ਪੂਰੀ ਗਿਰੀ ਸੀ ਬੋ ਬੰਦਿਆਂ ਨੇ ਸਾਡੇ, ਟੀਮ ਦੇ ਬੰਦਿਆਂ ਨੇ ਰੋਂਡ ਪੀ ਕੇ ਛੱਕਾ ਕਰਾ ਲਿਆ। ਤੇ ਉਸਤੋਂ ਬਾਅਦ ਸਾਡਾ ਮੈਚ ਹੀ ਕੈਂਸਲ ਹੋ ਗਿਆ। ਹਕੀਕਤ ਜੀ ਸਾਡੇ ਨਾਲ ਏਹੀ ਹੋਵੇ
ਪਹਿਲਾਂ ਸਪਣਾ ਤੇ ਕੀਆ ਲਿਓ
ਅੱਛਾ ਮਤਲਬ ਤੁਹਾਡਾ ਸਪਨਾ ਸੱਚ ਹੋ ਗਿਆ।
ਸਵੇਰ ਦਾ ਸਪਨਾ ਸੀਗਾ
ਇਹ ਹੁੰਦਾ ਨੀ ਮੈਂ ਸੁਨੇਹਾ ਕਾਫੀ ਲੋਕਾਂ ਤੋਂ ਕਿ ਬਈ ਸਵੇਰ ਦਾ ਸਪਨਾ ਸੱਚ ਹੁੰਦਾ। ਹੋਰ ਜੇ ਤੁਹਾਡੀ ਕੋਈ ਸਪਨੇ ਚ ਕੋਈ ਡਰੀਮ ਕਾਰ ਘਰ ਵਗੈਰਾ ਹੋ ਕੋਈ ਵਧੀਆ ਸੁਪਨਾ। ਨਾਵੇ ਜਾਓ ਜੇ ਤੁਸੀਂ ਸਕਸੈਸਫੁਲ ਹੋਣਾ ਚਾਹੁੰਦੇ ਹੋ ਡਰੀਮ।
ਡਰੀਮ ਕਾਰ ਪੁੱਛਿਓ ਜੀ ਸਾਡੀ ਡਰੀਮ ਕਾਰ ਤੇ ਜੀ ਰੋਜਰੋਯਾਲ ਹੈਗੀ।
ਅੱਛਾ ਜੀ ਉਹ ਕਿੰਨੇ ਰੁਪਏ ਲਿਆਂਦੇ ਹੈ ਜੀ
ਕਰੋੜ ਦੀ ਆਈ।
ਤੁਹਾੜੇ ਸਪਨੇ ਬੜੇ ਵਧੀਆ ਨੇ ਜੀ ਬਹੁਤ ਵਧੀਆ ਗੱਲ ਹੋਣੇ ਚਾਹੀਦੇ ਨੇ ਵੱਡੇ ਸਪਨੇ ਹੋਣੇ ਚਾਹੀਦੇ ਨੇ ਜੀ ਸਾਰਾ। ਦੇਖੋ ਵੱਡੇ ਸੁਪਨੇ ਹੁੰਦੇ ਨੇ ਤਾਈ ਬੰਦਾ ਤਰੱਕੀ ਕਰਦਾ।
ਜਿੰਨੀ ਵੱਡੀਸੋਚ ਰੱਖੋਗੇ ਓਨਾ ਹੀ ਵਧੀਆ ਗੱਲ ਏ।
ਹਾਂਜੀ ਸਭ ਵਧੀ ਤੁਹਾਡੀ ਗੱਲ ਠੀਕ ਏ ਜਿੰਨੇ ਵਧੀਆ ਸਪਨੇ ਹੋਣਗੇ ਉਡੀ ਵੱਡੇ ਹੀ ਹੋਣਗੇ ਸਭ। ਤੁਸੀ ਤੁਹਾਡਾ ਕੋਈ ਡਰੀਮ ਹੈਗਾ ਜਿਵੇਂ। ਕੀ ਤੁਸੀ ਕੀ ਕਰਨਾ ਚਾਹੁੰਦੇ ਹੋ ਆਪਣੀ ਲਾਈਫ ਵਿੱਚ
ਮੇਰਾ ਡਰੀਮ ਤੇ ਕ੍ਰਿਕਟਰ ਬਣਨ ਦਾ ਸੀ।
ਅੱਛਾ ਜੀ ਹੁਣ ਕੀ ਹੋਇਆ ਉਸ ਡ੍ਰਰੀਮ ਦਾ
ਬੱਸ ਪੂਰਾ ਹੀ ਨਹੀਂ ਹੋਇਆ ਉਮਰ ਚਲੀ ਗਈ ਜ਼ਿਆਦਾ
ਅੱਛਾ ਵੀਰੇ।
ਹੁਣ ਤੇ ਕੋਲੇਜ ਹੀ ਜਾਵਾਂਗੇ ਬਸ। ਹੁਣ ਤੇ ਵੈਸੇ ਹੀ ਇੱਥੇ ਉਥੀ ਹੀ ਖੇਲਾਗੇ ਬਸ।
ਚਲੋ ਮਤਲਬ ਚਲੋ ਵਧੀਆ ਗੱਲ ਏ ਖੇਲਣਾ ਵੀ ਨਹੀ ਛੱਡਣਾ ਚਾਹੀਦਾ ਮਤਲਬ।
ਫਿੱਟ ਰਹਿੰਦਾ ਬੰਦਾ
ਫਿਰ ਨਾ ਮਤਲਬ ਜਿਵੇਂ ਹੁੰਦਾ ਨਾਂ ਬੰਦੇ ਦੀ ਹੋਪਵੀ ਹੁੰਦੀ ਹੈ ਜਿਹਦੇ ਨਾਲ ਬੰਦਾ ਪਿਆਰ ਕਰਦਾ ਉਹ ਛੱਡਨਾ ਹੀ ਨਹੀਂ ਚਾਹੀਦਾ, ਜਿਵੇਂ ਬੰਦਾ ਗੇਮ ਨਾਲ ਈ ਕਰਦਾ ਪਿਆਰ।
ਹਾਂਜੀ-ਹਾਂਜੀ।
ਹੋਰ ਕੀ ਕਰ ਰਹੇ ਤੁਸੀਂ ਅੱਜ ਕੱਲ੍ਹ?
ਬਸ ਕੁਛ ਨਹੀਂ ਯਾਰ ਦੋਸਤ ਦੀ ਦੁਕਾਨ ਤੇ ਬੈਠੇ ਹੋਏ ਸੀ।
ਅੱਛਾ ਕਿਸ ਚੀਜ਼ ਦੀ ਦੁਕਾਨ ਹੈ ਯਾਰ ਦੋਸਤ ਦੀ। ਅੱਛਾ ਤੇ ਤੁਸੀਂ ਕਰਿਆਨੇ ਦਾ ਸਮਾਨ ਉਧਰੋਂ ਹੀ ਲੈਂਦੇ ਹੋ।
ਨਾ ਜੀ ਇਥੇ ਤੇ ਫਰੀ ਦਾ ਖਾਈ ਦਾ ਅਸੀ।
ਅੱਛਾ ਮਤਲਬ ਤੁਹਾਡੇ ਜਿਗਰੀ ਦੀ ਦੁਕਾਨ ਹੈ।
ਹਾਂਜੀ ਗਰੀਬ ਬੰਦਾ ਹੈ ਜੀ ਮਨਾ ਨਹੀਂ ਕਰਦਾ ਪੈਸੇ ਮੰਗਦਾ ਸੀ ਦਿੰਦੇ ਨੀ।
ਅ ਮਾੜੀ ਨਾ ਕਰਿਆ ਕਰੋ ਕਿਸੇ ਨਾਲ ਮਤਲਬ ਦੇਖੋ ਹੈਗੀ ਨਾ ਗੱਲ ਕੀ ਜਿਵੇਂ ਉਹ ਵੀ ਕਮਾ ਕੇ ਖ਼ਾ। ਰਿਹਾ ਤੁਸੀਂ ਵੀ ਕਮਾ ਕੇ ਖਾ ਰਹੇ ਹੋ ਐਵੇਂ ਕਿਸੇ ਦੇ ਇੱਕ ਅੱਧਾ ਦਿਨ ਨਹੀਂ ਖਾਣਾ ਚਾਹੀਦਾ।
ਉਹ ਗੱਲ ਤੇ ਹੈ।
ਦੇਖੋ ਇਹ ਤਾਂ ਹੋਣਾ ਹੀ ਚਾਹੀਦਾ ਨਾ ਬੰਦੇ ਨੂੰ ਕਿ ਬਈ ਬੰਦੇ ਨੇ ਅਗਰ ਪੈਸਾ ਕੁੱਝ ਖਾਇਆ ਅੱਜ ਕੱਲ ਤੇ ਓਵੇਂ ਕਹਿੰਦੇ ਨੇ ਕਿ ਕਿਸੇ ਦਾ ਕੁਝ ਖਾਣਾ ਨਹੀਂ ਚਾਹੀਦਾ ਲੇ ਕੇ
ਹਾਂਜੀ ਹਾਂਜੀ ਵੈਸੇ ਇੱਕ ਸਵਾਲ ਮੇਰਾ ਵੀ ਹੈਗਾ ਤੁਹਾਨੂੰ ਕਿਹੜੇ ਅਜੀਬ ਸਪਨੇ ਆਏ ਨੇ ਕੋਈ
ਦੇਖੋ ਜੀ ਮੇਰੇ ਸਪਨਿਆਂ ਦਾ ਤੇ ਐਵੇਂ ਅਗਾ ਕਿ ਮੇਰੇ ਸੁਪਨਿਆ ਦਾ ਦੇਖੋ ਜੀਵੇਂ ਹੈਗਾ ਕਿ ਮਤਲਬ ਮੈਨੂੰ ਬੜੇ ਡਰਾਮਣੇ ਸਪਣੇ ਆਉਂਦੇ ਸੀ ਜਿਵੇਂ ਮੈਂ ਰਾ ਬਚਪਨ ਵਿੱਚ ਸੋਦਾ ਸੋਇਆ ਹੁੰਦਾ ਸੀ ਅਤੇ ਮੈਨੂੰ ਇਵੇਂ ਲੱਗਦਾ ਸੀ ਕਿ ਸਾਰੀ ਚੀਜ਼ਾਂ ਬੜੀਆਂ ਹੋ ਰਹੀਆਂ ਨੇ ਵੱਡੀ ਹੋ ਕੇ ਮੇਰੇ ਕੋਲ ਆਉਂਦੀ ਪਈਆਂ ਨੇ
ਅੱਛਾ ਜੀ ਅੱਛਾ
ਹਾਂਜੀ
ਤੇਨੂੰ ਮਾੜੇ ਸਪਨੇ ਖਾ ਜਾਂਦੇ ਨੇ
ਹਾਂਜੀ ਹਾਂਜੀ ਆ ਮੇਰੇ ਨਾਲ ਵੀ ਬੜੀ ਵਾਰ ਆ ਜ ਆ ਸੁਪਣੇ
ਦੇਖੋ ਮੈਂ ਇਹੀ ਚੀਜ਼ ਕਹਿ ਰਿਹਾ ਨਾ ਤੁਹਾਨੂੰ ਬੰਦਾ ਬੰਦੇ ਨੂੰ ਸਾਰਿਆਂ ਦੇਣਾ ਡਰਾਵਣੇ ਸਪਣੇ ਤੇ ਦੇਖੋ ਸਾਰਿਆਂ ਨੂੰ ਮੰਨ ਨੇ ਵਧੀਆ ਸਪਣੇ ਵੀ ਆਉਂਦੇ ਨੇ ਦੇਖੋ ਜਿਵੇਂ ਬੰਦੇ ਨੂੰ ਕਿ ਬੰਦਾ
ਕਿ ਇੱਧਰ ਮੈਂ ਘੁੰਮਣ ਗਿਆ ਸੀ ਮਤਲਬ ਮੈਂ ਪੂਰੀ ਜਗ੍ਹਾ ਘੁੰਮ ਕੇ ਆਇਆ ਨਜ਼ਾਰੇ ਲਿੱਤੇ ਮਤਲਬ ਵਧੀਆ ਫਨ ਕੀਤਾ ਮਤਲਬ ਸਭ ਕੁਛ ਕਰਿਆ ਮੈਂ ਬਟ ਉਹੀ ਹੈ ਕ ਨਾ ਜਿਵੇਂ ਦੇਖੋ ਜਿਵੇਂ ਤੁਹਾਡਾ ਸਪਨਾ ਸੱਚ ਹੋਇਆ ਸੀ ਮੇਰਾ ਨੀ ਹੋਇਆ ਜਿਹੜਾ ਮੈਂ ਚਾਹੁੰਦਾ ਸੀ ਕਿ ਮੈਂ ਆਪਣੀ ਜ ਜਗ੍ਹਾ 'ਤੇ ਘੁੰਮ ਕੇ ਆਵਾਂ ਸਪਨੇ 'ਚ ਘੁੰਮ ਲਹਾ ਮੈਂ ਪੂਰਾ ਮੈਂਤਲਬ ਇਹ ਹੈਗਾ ਰੀਅਲ ਲਾਈਫ ਚ ਨਹੀਂ ਜਾ ਪਾਇਆ ਮੈਂ
ਉਹ ਤੁਹਾਡਾ ਫੇਿਰ ਰਾਤ ਦਾ ਸੁਪਨਾ ਹੋਏਗਾ ਨਾ
ਨਹੀਂ ਪਤਾ ਨੀ ਵੀਰੇ ਦੇਖੋ ਜਿਸ ਮਰਜ਼ੀ ਟਾਈਮ ਦਾ ਹੋਏ ਉਹ ਤਾਂ ਮੈਨੂੰ ਹੀ ਨਹੀਂ ਪਤਾ ਦੇਖੋ ਪਰ ਸਪਨਾ ਤੇ ਸਪਨਾ ਹੈਗਾ ਨਾ ਜਿਸ ਟਾਈਮ ਦਾ ਮਰਜ਼ੀ ਹੋਏ ਚਲੋ ਪੂਰਾ ਹੋਏ ਨਾ ਹੋਏ ਬਟ ਸਪਨਾ ਤੇ ਇਹ ਹੁੰਦਾ ਨਾ ਕਿ ਬੰਦੇ ਨੂੰ ਹੁਣ ਜਾਣਾ ਹੈ ਅਤੇ ਮੈਂ ਦੇਖੋ ਮੇਰਾ ਡਰੀਮ ਹੈਗਾ ਉੱਧਰ ਜਾਣ ਦਾ ਬਟ ਹੁਣੇ ਦੇਖੋ ਮੈਂ ਕੋਸ਼ਿਸ਼ ਕਰਾਂਗਾ ਪੂਰੀ ਕਿ ਮੈਂ ਜਿਤਨੀ ਕੋਸ਼ਿਸ਼ ਕਰਾਂਗਾ ਕਿ ਜਾ ਸਕਾਂਗਾ ਤੇ ਜਾਵਾਂਗਾ ਉੱਧਰ
ਹਾਂਜੀ ਹਾਂ ਕੋਈ ਡਰੀਮ ਡਰੂਮ ਕਾਰ ਹੋਏ ਤੁਹਾਡੀ ਹਾਊਸ ਹੋਏ ਘਰ ਕੀਦਾ ਦਾ ਬਣਾਉਣਾ ਚਾਹੁੰਦੇ ਹੋ
ਘਰ ਤੋਂ ਜੀ ਵੇਖੋ ਐਵੇਂ ਤਾਂ ਬਨਾਉਣਾ ਚਾਹੁੰਦਾ ਦੇਖੋ ਜੀ ਜਿਹੜੀ, ਕੁੜੀ ਚਾਹੀਦੀ ਉਹਦੇ ਨਾਲ ਵਿਆਹ ਹੋ ਜੇ ਵਧੀਆ ਦਾਇਕ ਆਪਣਾ ਘਰ ਹੋਏ ਦੋ ਬੱਚੇ ਹੋਣ ਖੁਸ਼ ਖੁਸ਼ਾਲਦੀ ਨਾਲ ਰਹਿਣ ਛੋਟੀ ਜਿਹੀ ਗੱਡੀ ਕੋਈ ਜ਼ਿਆਦਾ ਵੱਡਾ ਨੀ ਕੋ ਜਾਿਆਦਾ ਐਕਸਪੈਕਟੇਸ਼ਨ ਨਹੀਂ ਹੈ ਜ਼ਿੰਦਗੀ ਤੋਂ ' ਬਟ ਐਵੇਂ ਅੱਗੇ ਹੈ ਕਿ ਸਭ ਕੁਝ ਸਾਰਿਆਂ ਦੀ ਡਿਮਾਂਡਾਂ ਫੁਲਫਿਲ ਕਰ ਦੇਈਏ ਅਤੇ ਜਿਵੇਂ ਫੈਮਿਲੀ ਹੋ ਗਈ ਬੱਚੇ ਹੋ ਗਏ ਪੇਰੈਂਟਸ ਹੋ ਗਏ ਵੱਡੇ ਹੋ ਗਏ ਜਿੰਨੀਆਂ ਵੀ ਉਹਨਾਂ ਦੀਆਂ ਐਕਸਪੈਕਟੇਸ਼ਨਜ਼ ਹੈ ਹੈਗੀਆਂ ਨੇ ਸਾਡੇ ਤੋਂ ਉਹ ਸਾਰੀ ਕੰਪਲੀਟ ਕਰਦਾ ਦਾ ਹੀ ਹੈ ਅੱ ਬਸ ਡਰੀਮ ਹੋਰ ਡਰੀਮ ਗੱਡੀ ਦਾ ਇੱਥੇ ਐਵੇਂ ਅੱਗੇ ਕਿ ਦੇਖੋ ਜਿਹੜੀ ਮੈਂ ਮਿਹਨਤ ਕਰਕੇ ਅਸੀਂ ਆਪਣੀ ਮਿਹਨਤ ਤੋਂ ਗੱਡੀ ਲੈ ਲਈਏ ਬਟ ਕਿਸੇ ਦਾ ਦੋ ਨੰਬਰ ਦਾ ਬੇਮਾਨੀ ਦਾ ਨਾਂ ਲੈ ਕੇ ਆਪਣੀ ਕਮਾਈ ਦਾ ਲੈ ਕੇ ਜੋ ਮਰਜ਼ੀ ਲੈ ਗਏ ਚਾਹੇ ਛੋਟੀ ਟੀ ਗੱਡੀ ਲਈਏ ਪਰ ਲੈਣੀ ਇਮਾਨਦਾਰੀ ਤੋਂ ਹੈ ਬਸ ਇਹ ਹੈੀ ਟਡ੍ਰੀਮ ਦੇਖੋ ਕਿਸੇ ਨੂੰ ਨਾਲ ਬੇਮਾਨੀ ਨਹੀਂੀ ਕਰਨੀ ਬਸ
ਸਹੀ ਗੱਲ ਹੈ ਜਿਵੇਂ ਮਨ ਨੀ ਕਰੀ ਕੁਛ ਨਹੀਂੀ ਮਿਲਦਾ
ਸਹੀ ਗੱਲ ਹੈ ਜੀ ਦੇਖੋ ਤੁਹਾਡੀ ਅੱਗੇ ਕੋਈ ਡਰੀਮ ਜਗ੍ਹਾ ਜਿਵੇਂ ਤੁਸੀਂ ਜਿੱਧਰ ਤੁਸੀਂ ਘੁੰਮਣ ਜਾਂਦੇ ਹੋ
ਡਰੀਮ ਜਗ੍ਹਾ ਤੇ ਬਥੇਰੀ ਆਈ ਆ ਸਾਰੀ ਜਗ੍ਹਾ ਤੇ ਜਾ ਨਹੀਂੀ ਸਕਦੇ ਜਿੰਮੇਵਾਰੀਆਂ ਬੜੀ ਹੁਦੀਆਂ
ਜ਼ਿੰਮੇਵਾਰੀਆਂ ਤਾਂ ਦੇਖੋ ਹੁੰਦੀਆਂ ਹੀ ਨੇ ਬਟ ਬੰਦੇ ਦਾ ਇੱਕ ਡਰੀਮ ਹੁੰਦਾ ਨਾ ਕਿ ਹਾਂ ਜੇ ਮੈਂ ਵੱਡਾ ਹੋਵਾਂਗਾ ਜਦ ਮੇਰੇ ਕੋਲ ਪੈਸੇ ਹੋਣਗੇ ਤਾਂ ਮੈਂ ਉੱਧਰ ਘੁੰਮਣ ਜਾਵਾਂਗਾ।
ਉਹ ਤੇ ਦੇਖੋ ਬਾਹਰ ਦੀਆਂ ਗੱਲਾਂ ਨੂੰ ਉਹ ਤੇ ਬਾਅਦ ਚੋਂ ਪਤਾ ਲੱਗਦਾ।
ਉਹ ਤਾਂ ਦੇਖੋ ਹੈਗਾ ਹੀ ਆ ਬਟ ਫੇਰ ਵੀ ਬੰਦੇ ਨੂੰ ਹੁੰਦਾ ਕੁੱਝ ਕੁਛ ਹਾਂ ਮੈਂ ਇੱਧਰ ਚਲਾ ਜਾਗਾ ਉਹਦਾ ਇਥੇ ਕੁਝ ਨਹੀਂ
ਹਾਂਜੀ-ਹਾਂਜੀ ਡਰੀਮ ਤੇ ਜੀ ਹੈ ਗੁਰੂ ਸਾਹਿਬ ਜਾਣ ਦਾ ਹੀ ਹੈਗਾ ਗੁਰਦੁਆਰਾ ਹੈਗਾ ਇੱਕ,
ਹਾਂਜੀ-ਹਾਂਜੀ-ਹਾਂਜੀ ਪਤਾ ਮੈਨੂੰ ਵੀ ਹੇਮਕੁੰਟ ਸਾਹਿਬ ਦੀ ਗੱਲ ਕਰੋ, ਤੁਸੀਂ ਵਧੀਆ ਜਗ੍ਹਾ ਵੀ ਜਾਣਾ ਚਾਹੀਦਾ ਵਧੀਆ ਬੰਦੇ ਨੂੰ ਭਗਵਾਨ ਦੇ ਦਰ 'ਤੇ ਜਾਣਾ ਚਾਹੀਦਾ ਹੈ ਕਿਧਰੇ ਵੀ ਹੋਏ, ਗੁਰਦੁਆਰੇ ਮੰਦਿਰ ਮਸਜਿਦ ਸਾਰੇ, ਮਾਂ ਦੇ ਦਾਰੀ ਅੱਗੇ ਨੇ ਰਸਤੇ ਜਿੰਥੇ ਆਣਗੇ ਸਾਰਿਆਂ ਅਤੇ ਬੰਦਾ ਮੱਥਾ ਟੇਕਦਾ ਹੀ ਹੈ,
ਹਾਂਜੀ-ਹਾਂਜੀ, ਬਸ ਉਹੀ ਡਰੀਮ ਐ ਹੀ ਉੱਥੇ ਜਾਣਾ ਬਸ,
ਭਗਵਾਨ ਦੇ ਦਰ 'ਤੇ ਜਾਣ ਦਾ ਡਰੀਮ ਆਗਿਆ ਤਾਂ ਤੁਸੀਂ ਮੈਨੂੰ ਲੱਗ ਰਿਹਾ ਤੁਸੀਂ ਜ਼ਿੰਦਗੀ 'ਚ ਕੋਈ ਵੱਡਾ ਕਰੋਗੇ। ਤੁਹਾਡੀ ਗੱਲਾਂ ਬੜੀਆਂ ਅੱਛੀਆਂ ਕਰਦੇ, ਤੁਸੀਂ ਬਹੁਤ ਵਧੀਆ ਬੰਦੇ ਲੱਗ ਰਹੇ ਹੋ ਮੈਨੂੰ ਤੁਹਾਡੀ ਗੱਲਾਂ ਨਾਲ, ਹੋਰ ਇਸ ਟਾਈਮ ਕੀ ਕਰਦੇ ਸੀ ਤੁਸੀਂ?
ਇਸ ਟਾਈਮ ਤੁਸੀ ਗੱਲ ਹੀ ਕਰ ਰਹੇ ਤੁਹਾਡੇ ਨਾਲ ਤੇ ਚਦਾ ਨੀ ਪਿਆ ਵਿਹਲੇ ਹੀ ਬੈਠੇ ਸੀ,
ਅੱਛਾ ਵਿਹਲੇ ਬੈਠੇ ਸੀ ਨਹੀਂ ਮੈਂ ਤੇ ਬਸਧਰ ਕੰਮ ਤੇ ਸੀ। ਮੈਂ ਥੋੜੀ ਦੇਰ ਚ ਲੰਚ ਟੈਮ ਤੇ ਫਰੀ ਹੋਇਆ ਮੈਂ ਕਿਹਾ ਚੱਲ ਵੀਰ ਨਾਲ ਗੱਲ ਕਰ ਲਈਏ। ਥੋੜ੍ਹਾ ਜਿਹਾ ਟਾਈਮ ਕੱਟ ਜੇਗਾ ਵੀਹਰੇ ਦਾ ਵੀ ਤੇ ਸਾਡਾ ਵੀ
ਕਰ ਲਿਆ ਕਰੋ ਫੋਨ
ਹਾਂਜੀ-ਹਾਂਜੀ ਕਰ ਲੈਦਾ ਮੈਂ ਤੇ ਦੇਖੋ ਜੀ ਫਰੀ ਹਦਾ ਜਿਵੇਂ
ਹਾਂਜੀ-ਹਾਂਜੀ ਬਸ ਅੱਜ-ਕਲ ਦੇ ਯਾਰ ਦੋਸਤ ਦੁਕਾਨ ਤੇ ਬੈਠੇ ਯਾਰ ਦੋਸਤ ਨਾਲ ਗੱਲਾਂ ਮਾਰਦੇ ਪਏ ਬੈ ਕੇ
ਚਲੋ ਵਧੀਆ ਗੱਲ ਹੈ।
ਪਲੇ ਥੋੜ੍ਹੀ ਦੇਰ ਚ ਚਾਹ ਬਣਾਇਆ ਹੁੰਦਾ ਸਾਡਾ, ਬਾਸਤੇ
ਅੱਛਾ ਚਾਹ ਮੰਗਵਾਏਗਾ ਠੀਕ ਠੀਕ ਵਧੀਆ ਗੱਲ ਐ, ਹੋਰ ਕੋਈ ਆਪਣੀ ਦੱਸੋ ਕੋਈ ਬੁੱਧ ਰਾਮ ਨਾਲ ਸਪਨਾ ਆਇਆ ਹੋਏ ਕੋਈ ਹੋਏ ਹੋਏ ਤੁਹਾਡੇ ਨਾਲ ਕੋਈ ਐਵੇਂ ਜੀ।
ਇੱਕ ਵਾਰ ਤੇ ਹੈ ਅਸੀਂ ਬੈਡ ਤੇ ਲੇਟਿਆਾਂ ਸਪਨੇ ਜਾਈ ਤਾਰ ਤੇ ਲੇਟਿਆ ਸਿੱਧਾ ਨੀਚੇ ਗਿਰ ਗਿਆ, ਬਹਿ ਨੀਲ ਕਲੀਨਦਾ,
ਛਾ ਇਹ ਵੀ ਤਾਂ ਦੇਖੋ ਹਰ ਬੱਚੇ ਦੇ ਸਪਨ 'ਚੋਂਦਾ ਹੀ ਹੁੰਦਾ ਦੇਖੋ ਡਰਾਮਣੇ ਸਪਣੇ ਮੁੰਡਾ, ਬੱਚਾ ਸੋ ਰਿਆ ਹੁੰਦਾ ਪਰ
ਹ ਹੋਰ ਇੱਕਦਮ ਨੀਚੇ ਗਿਰਿਆ ਅੱਖਾ ਖੁਲਗੀਆ ਸਾਰੀਆਂ ਹੋਸ ਉਡ ਗਏ ਸਾਡੇ,
ਇਹ ਸਹੀ ਗੱਲ ਹੈ ਦੇਖੋ ਐਵੇਂ ਤਾਂ ਹੁੰਦਾ ਹੀ ਹੈ ਹਰ ਕਿਸੇ ਨਾਲ ਹੋ ਜਾਂਦਾ ਬਚਪਨ
ਹਾਂਜੀ-ਹਾਂਜੀ,
ਦੇਖੋ ਮੈਨੂੰ ਵੀ ਇੱਕ ਵਾਰੀ ਸਪਨਾ ਆਇਆ ਸੀ ਕਿ ਮੈਂ, ਘੁੰਮਣ ਜਾ ਰਿਹਾ ਸੀ ਅਤੇ ਸਾਡੀ ਗੱਡੀ ਅੱਗੇ, ਬੂਤ ਪ੍ਰੇਤ ਆਗੀ ਸੀ,
ਅੱਛਾ ਜੀ
ਤੇ ਫੇਰ ਅਸੀਂ ਕੀ ਕੀਤਾ ਅਸੀਂ ਗੱਡੀ ਰੋਕੀ ਤੇ ਉਹ ਸਾਹਮਣੇ ਆ ਸਾਡੇ ਚਿੱਟੀ ਸਾੜੀ ਪਾਈ
ਹ
ਸਾਰੇ ਘਬਰਾ ਗਏ ਸੀ ਬਟ ਅਸੀਂ ਫਿਰ ਭਗਵਾਨ ਦਾ ਨਾਂ ਲੈਣਾ ਸ਼ੁਰੂ ਕੀਤਾ। ਤਾ ਅਤੇ ਗੱਡੀ, ਜਾ ਲਈ ਤੇ ਉਹਨੂੰ ਉਡਾ ਜ਼ਿਆਦਾ ਸੀ ਉਹਦੇ, ਕੋਲੋਂ ਨਿਕਲੇ
ਜਦੋਂ ਅਸੀਂ ਉਹਦੇ ਕੋਲੋਂ ਨਿਕਲੇ ਤੇ ਉਹ ਇਕਦਮ ਗੈਬ ਹੋਗੀ। ਮਤਲਬ ਉਸ ਟਾਈਮ ਸਾਰੇ ਹੱਕੇ ਬੱਕੇ ਰਹਿ ਗਏ ਸੀ ਕਿ ਇਹ ਕੀ ਹੋਇਆ ਹੈ। ਇੱਕ ਦਮ ਈ ਇਕ ਦਮ ਤੋਂ ਹੀ ਮਤਲਬ ਹੁਣੇ ਤੇ ਉਹ ਚੀਜ਼ ਵਿਖ ਰਹੀ ਸੀ, ਇੱਕ ਦਮ ਹੀ ਉਹ ਗੈਬ ਹੋ ਗਈ ਏ। ਦੇਖੋ ਪਤਾ ਨੀ ਕੀ ਹੈਗੇ, ਅੱਜ- ਕੱਲ੍ਹ ਪਹਾੜਾਂ ਤੇ ਬਹੁਤ ਜ਼ਿਆਦਾ ਡਰਾਵਨੀ ਚੀਜ਼ਾਂ ਹੈਗੀਆਂ ਨੇ ਉਹੀ ਸਪਨੇ ਚ ਆਇਆ ਸੀ ਮੈਨੂੰ। ਤੇ ਮੇਰੇ ਦੋਸਤ ਨੇ ਵੀ ਮੈਨੂੰ ਇੱਕ ਵਾਰੀ ਦੱਸਿਆ ਸੀ ਕਿ ਉਹ ਘੁੰਮਣ ਗਿਆ ਸੀ, ਅਤੇ ਉਹਨੂੰ ਰਸਤੇ ਚ ਵੀ ਲੱਭੀ ਸੀ ਉਹ ਚੀਜ਼। ਬਟ ਦੇਖੋ ਜਿਹੜੀ ਚੀਜ਼ ਆਪਣੇ ਚਾਂਹਦੀ ਉਹ ਹੈਗਾ ਨੀ ਕਿ ਹਰ ਇੱਕ ਚੀਜ਼ ਸੱਚ ਹੋਵੇ। ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਿਰ ਸਪਨੇ ਦੀਆਂ ਰਹਿ ਜਾਂਦੀਆਂ ਨੇ।
ਹਾਂਜੀ- ਹਾਂਜੀ ਇਹ ਗੱਲ ਤਾਂ ਹੈਗੀ ਐ ਜੀ।
ਹੋਰ ਦੱਸੋ
ਬਸ ਵਧੀਆ ਜੀ, ਨਾਂ ਜੀ ਐਸਾ ਸੁਪਨਾ ਤਾਂ ਅਜੇ ਤੱਕ ਕੋਈ ਯਾਰ
ਕਈ ਐਵੇਂ ਦਾ ਸਪਨਾ ਹੋਏ, ਡਰਾਵਣਾ ਹੋਏ ਹੋਰ
ਡਰਾਵਨੇ ਸਪਨੇ ਤੇ ਬਥੇਰੇ ਆਏ ਨੇ ਭੂਤ ਵੀ ਆਏ ਨੇ ਸਪਨੇ ਚ ਬਥੇਰੇ।
ਦੱਸੋ ਫਿਰ ਕਿਸੇ ਸੁਪਨੇ ਬਾਰੇ ਆਪਣੇ।
ਹਲੇੇ ਨਾ ਟੈਮ ਲੱਗੇਗਾ ਮੇਰਾ ਮਾਲਕ ਆ ਗਿਆ, ਮੈਂ ਕੰਮ ਤੇ ਲੱਗਾ ਹੈ ਨਾ ਉੱਥੇ।
ਥੋੜੇ ਟਾਈਮ ਬਾਅਦ ਮੈਂ ਫੋਨ ਕਰਾਂਗਾ ਤੁਹਾਨੂੰ ਦੁਬਾਰਾ।
ਠੀਕ ਹੈ ਵੀਰੇ ਠੀਕ ਹੈ ਠੀਕ ਹੈ ਵੀਰੇ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਸ ਰੀ ਕਾਲ।
ਸਸ ਰੀ ਕਾਲ। ਹੈ ਕਿਹੜੇ